ਹਾਂਜੀ।
ਹਾਂਜੀ। ਕਿਆ ਹਾਲ ਹੈ ਜੀ।
ਬਸ ਵਧੀਆ ਤੁਸੀਂ ਦੱਸੋ?
ਬਸ ਵਧੀਆ ਬਾਈ। ਹੁਣ ਦੁਕਾਨ ਚੱ ਸੀਗੇ। ਵਧੀਆ ਚੱਲੀ ਜਾਂਦੀ ਐ।
ਵਧੀਆ ਚੱਲੀ ਜਾਂਦੀ ਦੁਕਾਨ। ਹੋਰ ਕਿਆ ਕਰਦੇ?
ਕੁਛ ਨੀ ਆਪਾਂ ਨੇ ਕਿਆ ਕਰਨਾ।
ਹਮ।
ਪ੍ਰਸ਼ਾਦਾ ਪਾਣੀ ਛੱਕ ਕੇ ਹਟੇ ਸੀ।
ਅੱਛਾ।
ਹਮ। ਹੋਰ ਘਰ ਕਿੰਨੇ ਕੁ ਵਜੇ ਚਲੇ ਜਾਂਦੇ?
ਘਰ ਜਾਊਂਗੀ ਮੈਂ। ਪੰਜ ਸਾਢੇ ਪੰਜ ਛੇਵ ਵੀ ਵੱਜੀ ਜਾਂਨੇ ਆ।
ਅੱਛਾ।
ਹੂੰ। ਰੋਟੀ ਪਾਣੀ ਸ ਦਾਲ ਦੂਲ ਬਣਾ ਤੀ। ਰੋਟੀ- ਰੋਟੀ ਬਣਾਉਣੀ ਆਟਾ ਗੁੰਨਾ ਪੈ।
ਡੈਡੀ ਉਰੀ ਰਹਿੰਨੇ ਐ ਕਲਾਉਡ
ਹੂੰ। ਡੈਡੀ ਏਥੇ ਈ ਰੈਨੇ। ਹੋਰ। ਬਸ ਕੁਛ ਨੀ ਕੰਮ ਕਾਰ ਦੱਸੋ ਕੋਈ ਕਰੀਏ?
ਕੱਪੜੇ ਦਾ ਹਿਸਾਬ ਕਿਤਾਬ ਕਿਵੇਂ ਹੁੰਦਾ ਏ ਕੱਪੜਾ? ਅੱਜ ਕੱਲ੍ਹ ਤਾਂ ਕੋਟਨਾ ਚੱਲਦੀਆਂ ਹੋਣਗੀਆਂ ਨੀ।
ਹੂੰ। ਕੋਟਨ ਈ ਚਲਦੀ ਜੀ। ਅੱਜ ਕਲ ਜਾਮ ਕੋਟਨ। ਕੈਮਰੀ ਕੋੋਟਨ।
ਅੱਛਾ।
ਹੂੰ।
ਮਹਿੰਗੀ ਕੈਹੜੀ ਹੁੰਦੀ ਐ ਏਹਦੇ
ਜਾਮ ਕੋਟਨ।
ਜਾਮ ਕੋਟਨ ਮਹਿੰਗੀ ਆਉਂਦਾ ਐ।
ਜਾਮ ਕੋੌਟਨ ਮਹਿੰਗੀ ਹੁੰਦੀ ਏ।
ਜਾਮ ਕਾ ਕੋਟਨ ਦੇ ਸੂਟ ਕਿੰਨੇ ਕੁ ਤਸ਼ੁਰੂ ਹੋ ਜਾਂਦੇ?
ਵਧੀਆ ਸੂਟ ਤਾਂ ਛੇ ਸੌ ਤੋਂ ਸ਼ੁਰੂ ਹੁਨੇਆ।
ਜਾਮ ਕੋਟਨ ਦੇ?
ਜਾਮ ਕੋਟਨ ਦੇ।
ਆਪਾਂ ਪਲੇਨ ਹੁੰਦੇ ਹੋਣੇ
ਪਲੇਨ ਨਾ ਨਾ ਪਲੇਨ ਚੁੰਨੀ ਨਾਲ ਵੀ ਆਹ ਤਾਂ ਹੁਣ ਜਿਕਣ ਪ੍ਰਿੰਟ ਕਢਾਈ-ਕਢੂਈ ਵਾਲੇ ਆ ਤਾਂ ਛੇ-ਸੱਤ ਸੌ ਤੋਂ ਸ਼ੁਰੂ ਹੁੰਨੇ ਆ ਜਾਮ ਕੋਟਨ।
ਅੱਛਾ।
ਹਂ, ਕਢਾਈਆਂ ਵਾਲੇ ਤਾਂ ਬੋ ਮਹਿੰਗੇ ਆ। ਤਾਂ ਹੁਣ
ਪੰਜਾਬ ਵਿਚ ਕਿੱਥੇ ਤੱਕ ਚਲੇ ਜਾਂਣੇ ਆ ਸ਼ੁਰੂ ਹੋਣ।
ਸ਼ੁਰੂ ਪਹਿਲਾਂ ਤਾਂ ਹੈਗਾ ਤਾ ਸੱਤ-ਅੱਠ ਸੌ ਹੁਣ ਤਾਂ ਹਜ਼ਾਰ-ਬਾਰਾਂ ਸੌ ਤੋਂ ਸ਼ੁਰੂ ਹੁੰਨੇ ਆ।
ਹਂ, ਦੋ ਹਜ਼ਾਰ ਤੱਕ ਬੀਕਦੇ ਆ। ਪਰ ਕੋਈ ਲੈਂਦਾ ਈ ਨੀ ਹੁਣ ਜਾਮ ਕੋਟਨ। ਅਗਲਾ ਕਹਿੰਦਾ ਮਹਿੰਗੀ, ਮਹਿੰਗੀ ਕਰਕੇ।
ਹੁਣ ਕੈਮਰਿਕ ਵਿਕਦੀ ਹੋਣੀ ਐ। ਹੈਂ?
ਹੁਣ ਕੈਮਰਿਕ ਵਿਕਦੀ ਆ, ਲਾ ਰੇਓਨ, ਲੀਲਣ। ਬਸ ਆਹੀ ਜਿਹੜੇ ਸਸਤਾ ਜਹਾ ਕੱਪੜਾ ਆਂਦਾ ਕਸਟਮਰ ਵਸ ਓਹੀ ਤੇ ਭਾਲਦਾ ਕਿ ਸਸ ਦੀਦੀ ਦਿਖਾ ਦੇ ਓ ਚੀਜ਼। ਹਂ ਕਸਟਮਰ ਸਸਤੀ ਚੀਜ਼ ਜਆਦਾ ਭਾਲਦਾ ਏ। ਕਿ ਸਸਤੀ ਵੀ ਹੋਵੇ, ਪਰ ਰੰਗ ਵੀ ਨਾ ਜਾਵੇ।
ਵਧੀਆ ਵੀ ਹੋਵੇ।
ਵਧੀਆ ਵੀ ਹੋਵੇ।
ਸਸਤੀ, ਚੱਲਣ ਵਾਲੀ ਤੇ ਟਕਾਊ। ਹੈਂ।
ਹਂ
ਸਸਤਾ ਤੇ ਟਿਕਾਊ ਮਾਲ ਲੱਭਦਾ ਅਗਲਾ।
ਹਾਂ ਈ ਬਸ ਬਸ। ਮਹਿੰਗਾ ਤਾਂ ਕੋਈਓ ਕੋਈਓ ਲੈਂਦਾ ਏ। ਜਿਹਨੂੰ ਪਤਾ ਹੋਊਗੀ ਕੁਆਲਿਟੀ ਓ ਲੈ ਲੈਂਦਾ ਮਹਿੰਗਾ।
ਹਂ, ਹਂ।
ਹੋਰ, ਫਿਰ ਤਾਂ ਐ ਲੱਗਦਾ ਦੋਸ ਦਾ ਸੂਟ ਦੇ ਦੇ। ਹੈ ਬੀਬੀਆਂ ਗਰੰਟੀ ਵੀ ਮੰਗਦੀਆਂ।
ਹਂ, ਅੱਜ ਮੈਂ ਮਾਰਿੰਡੇ ਗਿਆ ਤਾਂ
ਹਂ।
ਮਰਿੰਡੇ ਦੇਖਿਆ ਤਾਂ ਉੱਥੇ ਉਹ ਲੱਗੀ ਵੀ ਸੇਲ।
ਹਂ।
ਵਧੀਆ ਕੋਟਨ ਟਾਈਪ ਚ ਲੱਗੀ ਹੋਏਗੀ ਪਤਾ ਨ੍ਹੀਂ ਤਿੰਨ ਸੌ, ਸਾਢੇ ਤਿੰਨ ਸੌ।
ਅੱਛਾ।
ਬਥੇਰੀਆਂ ਬੀਬੀਆਂ ਪੁੱਠੀਆਂ ਹੋ ਕਰਦੀਆਂ ਦੀਆਂ
ਹਾਂ ਉੱਥੇ ਬਹੁਤ ਕੱਲ੍ਹ ਪਰਸੋਂ ਅਸੀਂ ਵੀ ਆਏ ਤੇ ਨਾ ਉੱਥੇ ਤੇ ਮਰਿੰਡੇ ਤੇ ਬਹੁਤ ਗੱਡੀਆਂ ਖੜੀਆਂ ਦੀਆਂ।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
ਸੋਮਵਾਰ ਨੂੰ। ਇਨੀਆਂ ਗੱਡੀਆਂ ਖੜੀਆਂ ਤੀਆਂ, ਮੈਂਗਾ ਚੰਗਾ ਕੰਮ ਸ਼ੁਰੂ
ਨਾ ਨਾ ਬਜ਼ਾਰ ਚ ਬਾਜ਼ਾਰ ਚ
ਬਾਜ਼ਾਰ ਚ ਵੀ ਉਹ ਉਹਨਾਂ ਦੀ ਵੀ ਬਹੁਤ ਭੀੜ ਲੱਗੀ ਵੀਈ ਸੀ ਬੂਥਗੜ੍ਹਾ ਲਿਆਂ ਦੇ।
ਅੱਛਾ।
ਹਂ, ਗੱਡੀ ਗੱਡੀਆਂ ਬਾਹਰ ਬੜੀਆਂ ਆਜਿਕਣ ਕੋਈ ਨੋਰਮਲ ਗੱਡੀ ਤਾਂ ਹੈ ਉਹ ਨੀ ਥੀ।
ਹੂੰ
ਹੂੰ
ਓ ਬਾਈ ਜਨਾਨੀਆਂ ਕਹਿ ਦਿੰਦੀਆਂ ਘਰ ਆਲਿਆਂ ਨੂੰ ਵੀ ਭਾਈ ਲੈ ਕੇ ਚੱਲ। ਤੇ ਕੇ ਨਈ, ਓਥੇ ਦੇ ਲੈ ਕੇ ਆਉਣਾ ਸੱਸ ਨੇ ਮੇਰੀ ਨੇ।
ਰਸਤੇ ਮਿਲਦੇ ਪਰ ਮੈਂ ਕਹਨੀ ਜੇੜੀ ਇੱਕ ਵਾਰੀ ਜਾਂਦਾ ਮੁੜਕੇ ਤਾਂ ਨੀ ਜਾਂਦਾ ਹੋਣਾ ਨਾ।
ਅਹ ਇੱਕੋ ਵਾਰ ਟੀਕਾ ਵਧੀਆ ਲਾ ਦੇਂਦੇ ਆਂ ।
ਹੂੰ ਹੈਂ ਓਥੇ ਕਸਟਮਰ ਪਹਿਲੀ ਵਾਰ ਵਾਲੇ ਆਉਣ ਯਿਆਤਰ
ਹੈਂ‌?
ਕਸਟਮਰ ਪਹਿਲੀ ਵਾਰ ਆਲੇ ਜਾਦਾ ਆਉਨੇ ਆ।
ਨਹੀਂ।
ਹੂੰ ਪਰ ਆ ਐ ਕਿ ਜੇੜਾ ਹੁਨ ਇੱਕ ਵਾਰੀ ਵਧੀਆ ਲੈ ਜਾਂਦਾ, ਓ ਅਗਲਾ ਕਹਿ ਦਿੰਦਾ ਕਿ ਭਾਈ ਵਧੀਆ ਦੇਦੇ। ਫਿਕਸ ਰੇਟ ਆ, ਓਥੇ ਫੇਰ ਕਸਟਮਰ ਬੋਲਦਾ ਵੀ ਨੀ ਹੈਗਾ।
ਹਾਂ ਅਗਲਾ ਕਹਿੰਦਾ ਲੁੱਟ ਲੁਟਾਈ ਨੀ ਜੀ। ਜਿੰਨਾ ਮਰਜ਼ੀ ਲੁੱਟੀ ਜਾਵੇ ਅਗਲਾ, ਇੱਕ ਫਿਕਸ ਰੇਟ 'ਚ ਐ ਹੋ ਜਾਂਦਾ ਅਗਲੇ ਨੂੰ ਵੀ ਬਾਈ ਜੇ ਨਿਆਣਾ ਆਵੇ, ਜੇ ਸਿਆਣਾ ਆਵੇ ਅਹੀ ਰੇਟ
ਆਹੀ ਰੇਟ ਦੇਣਾ ਬਸ ਇੱਕ ਰੇਟ ਪਿੱਛੇ ਕਸਟਮਰ ਟੀਕ ਜਾਂਦਾ।
ਹੂੰ
ਓਨੇ ਤਾਂ ਅਪਨੀ ਇੱਕ ਰੇਟ ਵਿੱਚ ਕਹਿ ਦਿੰਦੀ ਓਥੇ ਤਾਂ ਇੰਨੇ ਦਾ ਮਿਲਦਾ।
ਹੂੰ
ਜੇ ਇੱਕ ਰੇਟ ਕਰ ਵੀ ਦੇ।
ਆਹੋ, ।
ਹੂੰ, ਜੇ ਹੱਟ ਮੁੱਟ ਕਰੇ ਦੇ ਭਾਈ ਹੋਰ। ਬੋਤ ਤੰਗ ਕਰਦੀ।
ਪਿੰਡਾਂ ਦੀ ਦੁਕਾਨਦਾਰੀ ਦਾ
ਹੂੰ ਹੈ ਸਾਰੇ ਈ ਯਹੀ, ਸਾਰੇ ਈ ਮਰਿੰਡੇ ਚ ਤਾਂ ਕੰਮ ਤਾਂ ਓਨਾਂ ਦਾ ਹੀ ਚੱਲਦਾ ਏ, ਹੂੰ। ਚੱਲ ਕੋਈ ਨੀ, ਆਪਣਾ ਵੀ ਚੱਲੂਗਾ ਕਿੱਧਰੇ।
ਕੋਈ ਗੱਲ ਨਈ।
ਹੂੰ, ਕਰਦੇ ਆਪਾਂ ਵੀ ਦੁਕਾਨਦਾਰੀ।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
ਆਪਾਂ ਵੀ ਕਰਦੇ ਆਂ।
ਹਾਂ।
ਹੂੰ ਹੂੰ, ਹੂੰ।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
ਹੋਰ, ਕਦ ਆਉਣਾ ਘਰ ਨੂੰ?
ਆਉਂਗੇ, ਸਾਢੇ ਛੇ ਸੱਤ ਵਜੇ।
ਹੂੰ। ਹੋਰ ਕਟਾ ਕਰ ਆਓ, ਬਾਲ-ਬੂਲ ਕਟਾ ਲੈਣੇ ਤੇ ਨਾਈ ਕੋਲ ਜਕ ਆਉਣਾ ਤਾ।
ਨਾ ਏਡੀ-ਏਡੀ ਤੇ ਦਾੜੀ ਹੋ ਗੀ।
ਅੱਛਾ।
ਨਾ। ਜਾਇਆ ਆਣਾ ਤਾਂ, ਚਲੋ ਅੱਜ ਤਾਂ ਵੀਰਵਾਰ ਐ ਕਲ ਨੂੰ ਕਟਾ ਕੇ ਆਇਓ।
ਹੂ
ਕੰਮ ਜਾਏ। ਹੋਰ।
ਹਾਂ ਅ।
ਚਾਹ ਚੁ ਪੀਲੀ।
ਚਾਹ ਪੀ ਲੀ ਆ।
ਅੱਛਾ।
ਡੈਡੀ ਨੂੰ ਵੀ ਦੇਤੀ, ਆਪ ਵੀ ਲੀ, ਡੈਡੀ ਨੂੰ ਵੀ। ਨਹੀਂ ਬਹਿ ਗੀ।
ਅੱਛਾ।
ਹੂ
ਨਾ ਹਲੇੇ ਤਾਂ ਨੀ ਡੈਡੀ ਨੂੰ ਪੰਜ ਸਾਢੇ ਕੁ ਪੰਜ ਅੱਜ ਜਾਣਾ ਹੋਊਗਾ, ਜਦ ਬਣਾ ਕੇ ਦਊਂਗੀ ਚਾਹ ਹਾਲੇ ਤਾਂ ਫਿਰ।
ਠੀਕ ਐ
ਹੂ ਮੈਂ ਪੀ ਲਾਂਗੀ
ਉਠੋ ਕਾਰਯਾ ਆਪਾਂ ਹੈਗੀ ਆ ਜਿਹੜੀ।
ਹੂ
ਫੋਰ ਨੂੰ ਵੀ ਕਰਾਉਣੀ ਚ ਡਾਊਨਲੋਡ ਹੈ।
ਹਾਂ ਕਰਵਾ ਦਿਨੇ ਆਂ ਮੈਂ ਤਾਂ ਆਪ ਕਹਿੰਦੀ ਹਾਂ ਇਹਦੇ ਪੂਰੇ ਸਿੱਧੀ ਕੋਲ ਕਰ ਲਿਆ ਕਰਨੀ ਆ ਉਸ। ਜਿਹਨੂੰ ਵੀ ਫੋਨ ਕਰਨਾ ਹ।
ਹੈਂ।
ਮੈਂ ਮੈਂ ਤਾਂ ਆਪ ਕਹਿੰਦੀ ਆ ਮੈਂ ਕਿਹਾ ਹੋਰ ਕਿਸੇ ਨੂੰ ਵੀ ਕਰਾਈ ਵੀ ਹੋਵੇ, ਜਿਦੇ ਸਿੱਧੀ ਕਾੱਲ। ਕਰਨੀ ਆ ਅਗਲੇ ਨੂੰ ਇਹਦੇ ਪ੍ਰਤੀ ਕਰ ਲਾ।
ਇਹ ਪਰਰ ਘੱਟ ਤੋਂ ਘੱਟ ਦਸ ਮਿੰਟ ਕਾਲ ਕਰਨੀ ਪੈਂਦੀ।
ਅੱਛਾ।
ਹੂ
ਪਰ ਉਹ ਤਾਂ ਅਗਲੇ ਨੂੰ ਸਮਝਾ ਦੂਗੇ ਨਾ ਕਿ ਦਸ ਮਿੰਟ ਗੱਲ ਕਰਨੀ ਪੈਣੀ ਜੀ, ਜੇ ਤੁਸੀਂ ਸੁਣੋਗੇ ਤੈਹੀ ਇਨੇ ਆ ਕਰਨੇ ਕਰੂੰਗੇ ਤਾਂ ਇਨੇ ਆ ਹਨਾ।
ਹੂ
ਉਹ ਤਾਂ ਫਿਰ ਅਗਲੇ ਨੂੰ ਦੱਸ ਦਂਗੇ ਜਦੋਂ ਅਗਲਾ ਕਹਿੰਦਾ ਅਗਲੇ ਨੂੰ ਪੈਸੇ ਬਣਨ ਆ ਅਗਲੇ ਨੂੰ ਦ ਮਿੰਟ ਕੇ ਪੰਦਰਾਂ ਮਿੰਟ ਵੀ ਲਾ ਦਿਆ ਕਰ। ਹਨ।
ਹੋਰ। ਹਾਂ ਫਿਰ ਉੱਧਰ ਫੋਨ ਤਾਂ ਕਰ ਦਈ ਹੀ ਹਾਂ ਨਾ।
ਹੂ
ਪਰ ਨੈੱਟ ਆਉਣਾ ਜ਼ਰੂਰੀ।
ਆਹੋ ਨੈੱਟ ਹੋਣਾ ਜਰੂਰੀ ਆ ਨੈੱਟ ਤਾਂ ਚੱਲੋ ਚੱਲਿਆ ਜਾਂਦਾ ਏ
ਹੂ ਹੂ
ਉਹ ਇਹ ਨੈੱਟ ਦੀ ਪ੍ਰੋਬਲਮ ਜੀਕਣ ਆਪਾਂ ਆਪਸ 'ਚ ਨੇੜੇ ਤੇੜੇ ਨਾ। ਉੱਥੇ ਪ੍ਰੋਬਲਮ ਆਉਂਦੀ ਹੈ ਜ਼ਿਆਦਾਤਰ।
ਹੂੰ।
ਦੂਰ ਵਾਲੇ ਬੰਦੇ ਨਾਲ ਤਾਂ ਗੱਲ ਹੋ ਹੀ ਜਾਂਦੀ ਆ। ਦਸ ਕੁ ਬੰਦੇ ਜੋੜ ਲਵੇ ਆਏ ਜੀ ਤੇ। ਓਦਾ ਉਹ ਰੱਖਿਆ ਨਾ ਕਿ ਆਪਾਂ ਡੇਲੀ ਜੀਦੇ ਨਾਲ ਜ਼ਿਆਦਾ ਗੱਲ ਕਰਦੇ ਉਹਨੂੰ ਓਨਾਂ ਨੂੰ ਕਰਵਾ ਦੇਵੇ।
ਡਾਊਨਲੋਡ। ਹੈਲੋ।
ਹਾਂ, ਦੂਰ ਆਲੇ ਬੰਦੇ ਨਾਲ ਤਾਂ ਹੋ ਈ ਜਾਂਦੀ।
ਹੂੰ, ਗੱਲ ਕਰ ਰਈ ਮੈਂ ਜੇਕਰ ਦੂਰ ਵਾਲੇ ਬੰਦੇ ਆ ਦਸ ਕੁ ਬੰਦੇ ਜਿੰਨਾਂ ਨਾਲ ਆਪਾਂ ਡੇਲੀ ਗੱਲ ਕਰਦੇ ਹਾਂ ਇੱਕ ਨਿੰਦਰ ਹੋ ਗਿਆ। ਗੁਰੀ ਹੋ ਗਿਆ, ਬ ਬੁੱਲਾ ਹੋ ਗਿਆ, ਸਰਪੰਚ ਹੋ ਗਿਆ।
ਹਾਂ-ਹਾਂ।
ਤੇ ਨਵ ਹੋ ਗਿਆ ਜੀਕਨ ਹੈਗੇ ਆ ਜੋ ਵੀ ਬੰਦੇ ਤਾਂ ਬਥੇਰੇ ਆ ਜੇ ਗੱਲ ਕਰਨੇ ਆਲੇ ਲੱਭ ਲਈਏ।
ਸਈ ਗੱਲ ਆ।
ਹੂੰ ਕਹੂੰ ਸਭ ਨੂੰ ਭਾਈ ਡਾਊਨਲੋਡ ਕਰਲੋ। ਅਗਲੇ ਕੋਲ ਸਪੈਸ਼ਲ ਜਾ ਕੇ ਕਰਾਇਆ ਆਵੇ ਡਾਊਨਲੋਡ ਕੀ ਜੀ ਏਕਨ, ਏਕਨ ਕੰਮ ਆਜੂ ਬਸ। ਅੱਗੇ ਤੁਸੀਂ ਆਪਣੇ ਬੰਦੇ ਜੋੜ ਲਿਓ।
ਹੂੰ।
ਕਿਵੇਂ। ਜੀਕਨ ਬੂਆ ਹੋਗੀ। ਝੰਜੇੜੀ ਆਲੀ ਰਾਣੀਆਂ ਦਾ ਏਨਾਂ ਨਾ ਏਕਨ ਜੀਕਨ ਵੀ ਗੱਲ ਕਰਦੇ ਆ ਆਪਾਂ।
ਹੂੰ।
ਕਰਾ ਦੇਵੇ ਦਸ ਕੁੁ ਬੰਦਿਆਂ ਨੂੰ।
ਕਿੰਨਾ ਟੈਮ ਹੋ ਗਿਆ ਥੋਡੇ ਓਦੇ।
ਮੇਰੇ ਆਲੇ 'ਚ ਨੌ ਮਿੰਟ, ਨੌ ਮਿੰਟ ਹੋਗੇ।
ਚਲ ਠੀਕ ਆ ਇੱਕ ਮਿੰਟ ਹੋਰ ਸਈ ਏ।
ਹਾਂਜੀ। ਓ ਦਵਾਈ ਲੇ ਕੇ ਆਉਣ ਲਿਆਉਣੀ ਆ ਪੀਣੇ ਆਲੀ।
ਜਾਂਦੇ ਈ ਜਾਂਦੇ ਲੇ ਲੀਓ।
ਹੂੰ ਓ ਫੇਰ ਖ਼ਾਰਿਸ਼ ਬਹੁਤ ਹੋ ਰਈ ਆ।
ਜਾਂਦੇ-ਜਾਂਦੇ।
ਠੀਕ ਆ। ਹੂੰ।
ਹਲਕਾ ਪੀਲੀ ਲੈਣੀ ਐ।
ਹਲਕਾ ਪੀਲੀ ਲੈਣੀ ਬਸ ਪੀਣੇ ਆਲੀ ਨਾਲੀ ਲੋਟ ਆ ਜੂ।
ਜਾ ਓਦੇ ਲਈ ਡਿੱਗੇਗੀ ਤੂੰ।
ਕੇੜੀ।
ਨਾਰਫੌਲੈਕਸ।
ਬਸ ਨਾ-ਨਾ ਗੋਲੀਆਂ ਨੀ ਲੈਣੀਆਂ। ਗੋਲੀ ਤਾਂ ਮਹਿੰਗੀ ਹੁੰਦੀ ਆ ਦਵਾਈ ਲੈ ਲੈਣੀ ਸ਼ੀਸ਼ੀ।
ਮਹਿੰਗੀ ਤਾਂ ਨੀ ਹੁੰਦੀ।
ਕਿੰਨੇ ਕੁ ਦੀ ਹੁੰਦੀ ਐ।
ਓ ਤੀਹ ਚ ਤੀਹ ਕੁ ਰੁਪਏ ਦੀ ਹੁੰਦੀ ਏ ਦਸ ਗੋਲੀ
ਅੱਛਾ, ਫੇਰ ਤਾਂ ਲੈ ਲੂਗੇ ਫੇਰ ਬਧ ਤੋਂ ਬਧ ਡੇਢ ਸੌ ਦੀ ਆਜੂ ਦਵਾਈ
ਚਲੋ ਠੀਕ ਆ ਫੇਰ ਕਰਦੇ ਆਂ
ਠੀਕ ਹੈ ਓਕੇ